ਹੈਲੋ-ਹੈਲੋ ਹਾਂਜੀ, ਭਾਅ ਜੀ ਸਤਿ ਸ਼੍ਰੀ ਅਕਾਲ
ਹੈਲੋ ਹੈਲੋ ਹਜ ਹੈਲੋ, ਹਾਂਜੀ -ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋਰ
ਠੀਕ ਹੋ, ਹਾਂਜੀ ਹਾਂਜੀ -ਹਾਂਜੀ ਹਾਂਜੀ ਵਧੀਆ ਤੁਸੀਂ ਠੀ
ਹਾਂਜੀ -ਹਾਂਜੀ ਅਸੀਂ ਠੀਕ ਹਾਂ ਹਾਂਜੀ ਹਾਂਜੀ -ਹਾਂਜੀ ਹਾਂਜੀ
ਦੇਖੋ, ਮਤਲਬ ਕਿ ਹੋਮਮੇਡ ਫੂਡ ਦੇ ਜੰਕ ਫੂਡ ਦੇ ਤੁਸੀਂ ਦੇਖ ਸਕਦੇ ਹੋ, ਅੱਜ ਕੱਲ ਛੋਟੇ ਛੋਟ ਤਾਂ ਛੋਟੇ ਬੱਚੇ ਕਿ, ਹਰ ਬੱਚੇ ਨੂੰ ਜੰਕ ਫੂਡ ਦੀ ਗੰਦੀ ਆਦਤ ਲੱਗੀਈ ਹੈ ਹਨਾ, ਦੇਖੋ ਮਤਲਬ ਕਿ ਸਾਨੂੰ ਆਪਾ ਆਪਣੇ ਘਰ ਰਵਾ ਗੇ ਜੋ ਮਰਜ ਦਿਖਾ ਸਕਦੇ ਹਾਂ ਕਿਉ, ਸਾਨੂੰ ਪਤਾ ਹੰਦਾ ਉਦੇ ਚ ਕਿੰਨਾ ਨਿਊਟਰੀਐਂਟ ਹੈਗਾਵੇ ਇੰਗਰੀਡੀਅਂਟ ਕੀ ਹੈਗੇ ਨੇ ਆਪਾਂ ਕੀ ਪਾਇਆ ਉਹਦੇ ਵਿੱਚ ਅਤੇ ਉਹ ਜਿਵੇਂ ਬਣਿਆ ਕਿਵੇਂ, ਕਿਸੇ ਗੰਦੇ ਤੇਲ 'ਚ ਨਹੀਂ ਬਣਿਆ ੳਦੇ ਚ ਕੀ ਕੀ ਪਿਆ ਦਾ ਕੀ ਕੀ ਨਹੀ ਪਿਆ ਦਾ ਵੀਰੇ
ਹਾਂਜੀ
ਹਾਂਜੀ ਤੇ ਸਾਨੂੰ ਸਭ ਤੋਂ ਪਤਾ ਲੱਗਦਾ ਸਾਡਾ ਹੈਲਥ ਵੀ ਸਾਨੂੰ ਪਤਾ ਬਾਈ ਆਪਾਂ ਕੀ, ਕੀ ਪਾਇਆ ਕਿਵੇਂ ਕੀ ਹੋਏਗਾ, ਕਿਵੇਂ ਨਹੀਂ ਹੋਏਗਾਾ ਸਾਨੂੰ ਮਤਲਬ ਕਿ ਉਹ ਫਿਰ ਮਤਲਬ ਸਾਨੂੰ ਮਤਲਬ ਕੀ ਪਕਾਰ ਬਣਾਵਾਂਗੇ, ਸਾਨੂੰ ਉਹ ਕੁਛ ਹੀ ਪਤਾ ਹੋਏਗਾ, ਕਿੰਨੇ ਪੈਸੇ ਲੱਗਦੇ ਨੇ ਜਾਂ ਐ ਸਮਾਨ ਬਣਾਉਣ ਤੇ ਨਾ
ਹਾਂਜੀ ਹਾਂਜੀ
ਅਤੇ ਮਤਲਬ ਕਿ ਜੰਕ ਫੂਡ- ਫੂਡ ਜ਼ਿਆਦਾਤਰ ਹੈ ਸਾਡਾ ਬ੍ਰੇਨ ਰਿਪੋਰਟ ਸਿਸਟਮ ਕਰਦਾ ਨਾ ਅਤੇ ਕੀ ਨਾਮ ਹੈ ਸਾਡਾ, ਕਿ ਹਾਈ ਲੈਵਲ ਕਰ ਹੁੰਦਾ ਸ਼ਾਲਟ ਸ਼ੂਗਰ ਦੀ
ਹਾਂਜੀ -ਹਾਂਜੀ
ਅਤੇ ਫੈਟ ਬਹੁਤ ਹੁੰਦਾ, ਉਹਦੇ 'ਚ ਸਾਡਾ ਮਤਲਬ ਕਿ ਬਰੇਨ ਨੂੰ ਐਂਸੀਟ ਸਾਨੂੰ ਡਰ ਵੀ ਲੱਗਦਾ ਕਈ ਵਾਰੀ ਵੀ ਸਾਨੂੰ ਪਤਾ, ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਸਾਨੂੰ ਖਰਾਬ ਕਰੇਗੀ। ਪਤਾ ਵੀ ਖਾਂਦੇ ਰਹਿੰਦੇ ਆ
ਹਾਂਜੀ
ਹੈ ਨਾ ਵੀਰੇ
ਹਾਂਜੀ -ਹਾਂਜੀ
ਬਣਾਈ ਖਾਂਦੇ ਹ ਸਾਨੂੰ ਪਤਾ ਹੁੰਦਾ ਬਈ ਕਿਵੇਂ, ਕਿਵੇਂ ਬਣਾਇਆ ਵੇ ਹ ਕਿੰਨਾ ਪ੍ਰੋਟੀਨ ਹੈਗਾ ਵ ਫਰੈਸ਼ ਹੈਗਾ ਵੀ ਨਹੀਂ ਹੈਗਾ ਅਤੇ ਕਿਵੇਂ ਮਤਲਬ ਕਿ ਮੀਦ ਬਣਾਈ ਏ ਲੋ ਮਤਲਬ ਕਿ ਫ ਜਿਹੜਾ ਬਰੈਡ ਬਰੁੱਡ ਹੈਗਾ ਕੋਈ ਵੀ ਸਮਾਨ ਹੈ ਕਿੱਥੋਂ ਆਇਆ ਵੇ। ਤੇ ਕਿਵੇਂ ਕਿਵੇਂ ਹੈਗਾ ਵੇ ਹੈਣਾ ਵੀਰੇ।
ਹਾਂਜੀ-ਹਾਂਜੀ।
ਅਤੇ ਬਹੁਤ ਚੀਜ਼ਾਂ ਹੁੰਦੀਆਂ ਵੇ। ਕਈ ਮਤਲਬ ਕਿ ਕਈਆਂ ਦੇ ਐਡਵਾਂਟੇਜਿਸ ਵੀ ਹੁੰਦੇ ਨੇ ਕਈਆਂ ਦੇ ਡਿਸਐਡਵਾਂਟੇਜਿਸ ਵੀ ਹੁੰਦੇ ਨੇ।
ਹਾਂਜੀ-ਹਾਂਜੀ।
ਤੁਸੀਂ ਦੱਸੋ ਵੀਰੇ ਕੁਛ।
ਤੁਸੀ ਕਿਹੜਾ ਤੁਹਾਨੂੰ ਕਿਹੜਾ ਖਾਣਾ ਪਸੰਦ ਏ।
ਹਾਂਜੀ।
ਤੁਹਾਨੂੰ ਕਿਹੜਾ ਖਾਣਾ ਪਸੰਦ ਏ ਹੋਮਮੇਡ ਯਾ ਫਾਸਟ ਫੂਡ, ਹਾਂਜੀ। -ਹਾਂਜੀ। ਵੈਸੈ ਦੂਜੀ ਗੱਲ ਤੁਹਾਨੂੰ ਕਿਹੜਾ ਪਸੰਦ ਏ ਐ ਪੁੱਛ ਰਯਾ ਮੈਂ।
ਪਤਾ ਨਾ ਵੀਰ ਆਪਾਂ ਕਿੰਨਾ ਨਿਊਟਰੀਐਂਟ ਪਾਇਆ ਵੇ ਕੀ-ਕੀ ਪਾਇਆ ਵੇ, ਕੋਸਟ ਤੀ ਉਹਦੀ ਮਤਲਬ ਆਪਾਂ ਸ ਸਰਰ ਮਤਲਬ ਕਿ ਕਿਸੇ ਨੂੰ ਜ਼ਿਆਦਾ ਦੇਣਾ ਕਿਸੇ ਨੂੰ ਘੱਟ ਦੇਣਾ। ਹਨਾ ਤੇ ਡਿਸਐਡਵਾਂਟੇਜਸ ਹੁੰਦੇ ਨੇ ਮਤਲਬ ਕਿ ਜਿਵੇਂ ਆਪਾਂ ਘਰ ਬਣਾਉਂਗੇ ਸਾਨੂੰ ਕੀ ਨਾਮ ਅ ਸਕਿੱਲਸ ਸਾਡੇ ਕੋਲ ਸਕਿੱਲਸ ਹੋਣੀ ਚਾਹੀਦੀਆਂ। ਹਣਾ? ਸਾਨੂੰ ਟਾਈਮ ਵੀ ਸਾਡੇ ਕੋਲ ਟਾਈਮ ਵੀ ਹੋਣਾ ਚਾਹੀਦਾ ਹੈ ਤੇ ਸਾਨੂੰ ਇਨੀਸ਼ੀਅਲੀ ਲੈਫ ਫਟ ਐ ਸਾਡੇ ਐਸੀਡ ਵੀ ਲੱਗਦੇ ਨੇ ਬਹੁਤ। ਤੇ ਜੰਕ ਫੂਡ ਦੇ ਐਡ ਐਡਵਾਂਟੇਜਿ ਦੇ ਦੇਣੇ ਤੁਵਾਨੂ ਕੀਏ ਮਤਲਬ ਕਿ ਮਤਲਬ ਕਿ ਸਾਨੂੰ ਬਣਾਉਣਾ ਨਹੀਂ ਪੈਂਦਾ ਸਾਨੂੰ ਪੱਕਿਆ ਪਕਾਇਆ ਮਿਲ ਜਾਂਦਾ ਮਤਲਬ ਕਿ ਜ਼ਿਆਦਾ ਹਾਂਜੀ ਹਾਂਜੀ ਹਾਂਜੀੀ ਹਾਂਜੀ ਟੇਸਟ ਮਤਲਬ ਟੇਸਟ ਵੀ ਸਹੀ ਹੁੰਦਾ ਐ, ਬਟ ਹੁੰਦਾ ਮਤਲਬ ਸਾਨੂੰ ਖਰਾਬ ਵੀ ਕਰਦਾ ਉਹ।
ਹਾਂਜੀ-ਹਾਂਜੀ, ਨਸ਼ੇ ਆਲਾ ਸਾਬ ਹੀ ਕਰਦਾ ਸਾਨੂੰ।
ਹਾਂਜੀ-ਹਾਂਜੀ, ਸਾਨੂੰ ਜੰਕ ਫੂਡ ਹਰ ਜਗ੍ਹਾ ਤੇ ਮਿਲ ਸਕਦਾ, ਹਨਾ-ਹਨਾ। ਤੇ ਇਹਨਾਂ ਦੇ ਡਿਸਐਡਵਾਂਟੇਜ ਵੀ ਹੁੰਦੇ ਨੇ। ਮਤਲਬ ਕੀ ਏਦੇ ਚ ਕੈਲਰੀਜ਼ ਨੀ ਹੁੰਦੇ, ਮਤਲਬ ਕਿ ਲੈਕ ਔਫ ਪ੍ਰੋਟੀਨ ਹੁੰਦਾ ਵੇ। ਵੇਟ ਗੇਨ ਬਹੁਤ ਜਲਦੀ ਹੁੰਦਾ ਵੇ। ਕਰੋ ਨਾ ਇਸ ਵਾਰ ਡਾਇਬਟੀਜ਼ ਨਾ ਹੋ ਜੇ, ਹਾਰਟ ਡਿਸੀਜ਼ ਨਾ ਹੋ ਜੇ, ਹਾਈ ਬਲੱਡ ਪ੍ਰੈਸ਼ਰ, ਬੀ ਪੀ ਵਗੈਰਾ ਨਾ ਵੱਧ ਜੇ। ਸਾਡੀ ਐਨਰਜੀ ਬਹੁਤ ਜਲਦੀ ਕਰੈਸ਼ ਹੁੰਦੀ ਐ, ਸਾਡੀ ਸ਼ੂਗਰ ਉਹੀ ਕੁਇੱਕਲੀ ਉਹ ਸ਼ੋਟ ਹੋ ਜਾਂਦੀ ਐ। ਹਨਾ ।
ਵੈਸੇ ਤੁਹਾਨੂੰ ਇੰਨਾ ਕੁਛ ਕਿਵੇਂ ਪਤਾ ਜੇ।
ਸਾਨੂੰ ਤੇ ਮਤਲਬ ਕੀ ਆਪਾਂ ਮਤਲਬ ਕਿ ਖਾਂਦੇ ਰਹਿੰਦੇ ਹਾਂ, ਕਈ ਵਾਰੀ ਘਰ ਵੀ ਪਕਾ ਲੈਂਦੇ ਹਾਂ।
ਅੱਛਾ-ਅੱਛਾ, ਹਾਂਜੀ।
ਹਾਂਜੀ। ਦੇਖੋ, ਬਹੁਤ ਚੀਕ ਚੀਜ਼ਾਂ ਹੁੰਦੀਆਂ।
ਹਾਂਜੀ-ਹਾਂਜੀ।
ਤੁਸੀਂ ਵੇੜੇ ਤੋਂ ਤੁਹਾਨੂੰ ਪਤਾ ਫੇਰ ਕੁਛ ਵੀਰ, ਤੁਸੀਂ ਜ਼ਿਆਦਾ ਮ ਤੁਸੀਂ ਜ਼ਿਆਦਾਤਰ ਕੀ ਖਾਂਦੇ ਹੋ।
ਮੈਂ ਤੇ ਜ਼ਿਆਦਾਤਰ ਦਾਲ ਚੋਲ ਪਸੰਦ ਨੇ।
ਹਾਂਜੀ।
ਬਾਹਰ ਦਾ ਤਾਂ ਮੈਂ ਘੱਟ ਹੀ ਖਾਣਾ ਵਾਂ, ਅਗਰ ਖਾਨਾਂ ਵੀ ਆਂ ਤੇ ਫਰੈਂਚ ਫਰਾਈਜ਼ ਖਾ ਲੇ।
ਹਾਂਜੀ-ਹਾਂਜੀ, ਦੇਖੋ ਇਹ ਸਾਨੂੰ ਪਤਾ, ਸਾਨੂੰ ਹਾਂਜੀ-ਹਾਂਜੀ, ਸਾਨੂੰ ਪਤਾ ਹੁੰਦਾ ਨਾ ਵੀ ਸਾਡੇ ਸ ਸਾਹਮਣੇ ਕੀ ਬਣਦਾ ਪਿਆ, ਸਾਡਿਆਂ ਨੂੰ ਕਿੰਨਾ ਸਾਡੇ ਇੰਪੈਕਟ ਪਏਗਾ ਛੱਡ ਦੇ। ਜੇ ਜੰਕ ਫੂਡ ਹੋ ਗਿਆ ਨਾ, ਮਤਲਬ ਕਿ ਸਾਨੂੰ ਬਹੁਤ ਨੁਕਸਾਨ ਕਰਦਾ ਵੇ। ਡਾਇਜਸ ਸਾਡਾ ਡਾਇਜਸਟ ਨਹੀਂ ਹੁੰਦਾ। ਸਾਡੇ ਹੋਰਮੋਨਸ ਨੂੰ, ਸਾਡੇ ਹੋਰਮੋਨਸ ਨੂੰ ਵੀ ਮਤਲਬ ਕਿ ਨੁਕਸਾਨ ਵਗੈਰਾ ਕਰਦਾ।
ਹਾਂਜੀ।
ਟਿਮ ਨਿਊਟਰੈਂਟਸ ਉਹ ਚ ਬਹੁਤ ਘੱਟ ਹੁੰਦੇ ਨੇ, ਮਾਈਕਰੋ- ਮਾਈਕਰੋ ਨਿਊਟਰੈਂਟਸ ਹੁੰਦੇ ਨੇ, ਬਿਲਕੁਲ ਨਿੱਕੇ- ਨਿੱਕੇ ਜੇ ਹੁੰਦੇ ਨੇ।
ਹਾਂਜੀ- ਹਾਂਜੀ।
ਤੇ ਮਤਲਬ ਕਿ ਇਹਦੀ ਕੋਸਟ ਵੀ ਬੋਤ
ਅਰੇ ਮਿਲਾਵਟ ਈ ਬੜੀ ਕਰਦੇ ਨੇ ਬਾਹਰ ਦੇ।
ਹਾਂਜੀ- ਹਾਂਜੀ, ਤੇਲ ਮਤਲਬ ਤੇਲ ਨੀ ਬਦਲਦੇ, ਕਿੰਨੇ- ਕਿੰਨੇ ਦਿਨ ਤੇ।
ਹਾਂਜੀ- ਹਾਂਜੀ।
ਮਤਲਬ ਕਿ ਜੇ ਆਪਾਂ ਬਾਹਰ ਕਿਸੇ ਮਤਲਬ ਜਦੋਂ ਖਾਓ ਬਾਹਰ ਦਾ, ਵਧੀਆ- ਵਧੀਆ ਜਗ੍ਹਾਂ ਦਾ ਖਾਓ।
ਹਾਂਜੀ -ਹਾਂਜੀ, ਮਹਿੰਗੀ ਜਗ੍ਹਾਂ ਤੇ ਖਾਓ, ਭਾਵੇਂ ਮਹਿੰਗਾ ਹੁੰਦਾ, ਪਰ ਬਣਾਦੇ ਤੇ ਸਹੀ ਨੇ। ਸਾਫ ਤਰੀਕੇ ਨਾਲ ਬਣਾਦੇ ਨੇ।
ਹਾਂਜੀ-ਹਾਂਜੀ, ਕਿਉਂਕਿ ਉਹ ਚੋਂ ਕਿਚਨ ਹੱਥ ਹੁੱਥ ਸਾਫ ਹੁੰਦੇ ਨੇ।
ਹਾਂਜੀ- ਹਾਂਜੀ।
ਹਾਂਜੀ। ਵੀ ਆਪਾਂ ਹਰ ਚੀਜ਼ ਕਰਨਾ
ਉਹ ਵੀ ਹੈਲਥ ਦਾ ਧਿਆਨ ਰੱਖਦੇ ਨੇ, ਜਿਹੜੇ ਹੁੰਦੇ ਨੇ ਰੈਸਟੋਰੈਂਟ ਵੱਡੇ- ਵੱਡੇ।
ਫਿਰ ਉਹ ਦੇਖੋ ਕੋ ਪ੍ਰੋਫੈਸ਼ਨਲ ਲੱਗੇ ਹੁੰਦੇ ਨੇ, ਸਾਡੇ ਤੇ ਕੋਈ ਵੀ ਸਾਡੇ ਹਰ ਚੌਥੇ ਬੱਚੇ ਨੇ, ਬੰਦੇ ਨੇ, ਕਿਸੇ ਨੇ ਰੇਹੜੀ ਲਾਈ ਹੁੰਦੀ ਏ। ਸਾਨੂੰ ਉਹ ਕਿ ਹੈਲਦੀ ਰਹਿਣਾ ਚਾਹੀਦਾ, ਕਿਉਂਕਿ ਸਾਡਾ ਨਾ ਫਿਰ ਬੈੈਲੈਂਸ, ਸਾਡੀ ਬੈਲੈਂਸ ਮੀਲ ਹੁੰਦੀ ਐ।
ਜ਼ਿਆਦਾਕਰ ਜੰਕ ਫੂਡ, ਪਤਾ ਕੇ ਖਾਂਦੇ ਨੇ, ਸਸਤਾ ਵੀ ਪੈਂਦਾ ਪਹਿਲੀ ਗੱਲ ਤੇ ਐਹ, ਸੁਆਦ ਵੀ ਮਿਲਦੈ, ਪਰ ਐ ਨੀ ਪਤਾ ਖਾਣਾ ਸਈ ਨੀ ਹੁੰਦਾ ਉਹ।
ਹਾਂਜੀ- ਹਾਂਜੀ, ਦੇਖੋ ਥੋਡਾ ਐਨਰਜੀ ਦਾ ਵਜ਼ਨ ਘਟਾ ਦਿੰਦਾ, ਹੈਲਦੀ- ਹੈਲਦੀ ਫੂਡ ਖਾਵਾਂਗੇ ਮਤਲਬ ਕਿ ਸਹੀ ਕਰੇਗਾ ਸਾਨੂੰ। ਜੰਕ ਫੂਡ ਸਾਡੇ 'ਚ ਐਨਰਜੀ ਕਰੈਸ਼ ਕਰ ਦੇਵੇਗਾ। ਹਾਂਜੀ- ਹਾਂਜੀ। ਖਾਂਦੇ ਨੀ, ਜੇ ਆਪਾਂ ਆਪਣਾ ਹੈਲਦੀ ਡਿਨ ਡੀਯਰ ਖਾਵਾਂਗੇ ਸਾਨੂੰ ਲੇਟ ਨਾਈਟ ਹੈਲਦੀ ਹੈਲ ਥ ਉਹ ਖਾਣਾ ਨਹੀ ਚਾਹੀਦਾ ਰੋਟੀ ਵਗੈਰਾ।
ਹਾਂਜੀ- ਹਾਂਜੀ।
ਦੇਖੋ ਜੀ ਆਪਾਂ ਆਪਣਾ ਹੋਮੇਡ ਕੋਈ ਕ ਮਮੀਲ ਖਾਣੀ ਹੈ ਅਤੇ ਕਈ ਵਾਰੀ ਵੈਜੀਟੇਬਲ ਹੋਮਲੇਟ ਖਾ ਸਕਦੇ ਹਾਂ ਹਾਂ, ਤੇ ਦਾਲ- ਦਾਲ ਚਾਵਲ ਜਿਵੇਂ ਤੁਸੀ ਕਰਾ ਨੂੰ ਬਹੁਤ ਸਵਾਦ ਲੱਗਦੇ ਨੇ ਸਲਾਦ ਨਾਲ ਹਨਾ।
ਤੁਸੀ ਨੋਨ ਵੈਜ ਖਾਂਦੇ ਹੋ ਵੈਸੇ?
ਨਹੀਂ ਵ ਕੇ ਨਹੀ ਗਰਿਲ ਪਨੀਰ ਖਾ ਸਕਣੇ ਆ। ਜਿਵੇ ਤੁਸੀਂ ਖਾਂਦੇ ਹੋ ਜਿਵੇ ਨੋਨ ਵੈਜ ਚਿਕਨ- ਚਿਕਨ ਖਾਂਦੇ ਆਪਾਂ ਸੋਟਡ ਵੈਜੀਟੇਬਲ ਨਾਲ ਹੈ ਨਾ।
ਹਾਂਜੀ- ਹਾਂਜੀ।
ਤੁਸੀਂ ਫਰਾਈਡ ਜ ਤੁਸੀਂ ਅ ਫਰਾਈਡ ਰਾਈਸ ਖਾਣਾ ਤੁਸੀ ਫਰਾਈਡ ਰਾਈਸ ਨਾ ਖਾਇਆ ਕਰੋ ਤੁਸੀਂ ਖਾਇਆ ਕਰੋ ਉ ਕੀ ਨਾਮ ਏ, ਦਹੀਂ ਚ ਫਰੂਟ ਵਗੈਰਾ ਪਾ ਕੇ। ਤੇ ਰੋਸ਼ਟਡ ਨਟਸ ਹੋ ਗਏ ਜਿੱਦਾਂ ਮਤਲਬ ਕਿ ਆਪਣੇ ਰੋਸਟਡ ਨਰਸਰੀ ਨਈ ਕਾਜੂ ਵਗੈਰਾ ਗਏ ਵੱਡੇ- ਵੱਡੇ ਉਹ ਕ ਨਮਕ ਆਲੇ। ਹੋਮਮੇਡ ਸੂਪ ਪਿਆ ਕਰੋ। ਸੂਪ ਵੀ ਹੁੰਦਾ ਏ ਹੋਮਮੇਡ, ਉਹ ਪਿਆ ਕਰੋ।
ਹਾਂਜੀ।
ਦੇਖੋ ਵ ਜੰਗ ਫੂਡ ਦੇ ਉਪਰ ਦਿਖਾਣੇ ਆਂ ਸਾਡੇ ਸਲੋ ਸਾਡਾ ਮੈਟਾਬੋਲਿਜਮ ਨੂੰ ਬਹੁਤ ਸਲੋ ਕਰ ਦਿੰਦੇ ਨੇ ਉਹ। ਨਾਈਟ ਆਰ ਵਿੱਚ, ਤੈਨੂੰ ਪਤਾ ਮੈਟਾਬੋਲੀਜ਼ਮ ਕੀ ਹੁੰਦਾ ਜਿਹੜਾ ਸਬ ਕੁਜ ਪਚਾਂਦਾ। ਸਾਡੇ ਅੰਦਰ ਫੈਟਸ ਬਹੁਤ ਹੋ ਜਾਂਦੀ ਏ ਸਾਨੂੰ ਸਲੀਪ ਵੀ ਸਹੀ ਤਰ੍ਹਾਂ ਨਹੀਂ ਆਂਦੀ ਕੱਚੀ ਨੀਂਦ ਹੁੰਦੀ ਸਾਡੀ।
ਹਾਂਜੀ। ਅਸੀ ਭੱਜ ਵੀ ਨੀ ਮੰਨਦੇ ਮੋਟਾਪਾ ਇੰਨਾ ਵੱਦ ਜਾਂਦੈ।
ਅਗਲੇ ਦਿਨ ਸਾਡਾ ਮਤਲਬ ਕਿ ਸਾਡੀ ਸਾਰੀ ਅਨਰਜੀ ਬਹੁਤ ਰਡਿਊਜ- ਰਡਿਊਜ਼ ਹੋ ਜਾਂਦੀ ਏ।
ਹਮ।
ਜੇ ਆਪਾਂ ਮਤਲਬ ਕਿ ਰੋਜ਼ ਹੀ ਖਾਂ ਜੇ ਆਪਾਂ ਨਹੀਂ ਖਾਂਦੇ ਨਾ ਤੇ ਸਾਡਾ ਮਤਲਬ ਕਿ ਅਗਲ- ਅਗਲੇ ਦਿਨ ਹੀ ਜੇ ਆਪਾਂ ਮਤਲਬ ਕਿ ਆਪਣਾ ਹੈਲਦੀ ਹੂਲਦੀ ਖਾਣ ਲੱਗ ਗਏ। ਸਾਨੂੰ ਸਲਿਪ ਵੀ ਬੈਟਰ ਆਏਗੀ। ਸਾਡਾ ਫੋਕਸ ਵਧੇਗਾ, ਸਾਡੀ ਅਨਰਜੀ ਵਧੇਗੀ। ਪਾਵਰ ਆਏਗੀ ਜੰਕ ਫੂਡ ਜੇ ਮਤਲਬ ਕਿ ਆਪਾਂ ਨੀ ਖਾਵਗੇ ਤੇ।
ਹਾਂਜੀ।
ਸਾਡਾ ਜੇ ਆਪਾਂ ਲੇ, ਜੇ ਆਪਾਂ ਲੇ ਸਬ ਕੁਛ ਲੇਟ-ਲੂਟ ਕਰਾਂਗੇ ਸਾਡਾ ਕੰਮ ਵੀ ਫੇਰ ਸਾਡਾ ਕੰਮ ਵੀ ਲੇਟ ਹੋ ਜੇਗਾ।
ਹਾਂਜੀ।
ਐ ਬਹੁਤ ਤਰੀਕਾ ਹੁੰਦਾ ਵੀੇਰੇ ਮਖ ਹੋਮਮੇਡ ਫੂਡ ਖਾਣਾ ਚਾਹੀਦਾ ਸਾਨੂੰ ਓਦੇ ਬੈਨੀਫਿਟਸ ਵੀ ਹੁੰਦੇ ਨੇ, ਹੈਲਦੀ ਵੀ ਹੋਂਦੈ ਨੇ ਤੇ ਆਪਨੇ ਸਾਮਨੇ ਬਣੇਆ ਹੂੰਦਾ ਸਬ ਕੁਛ। ਹਾਂ ਬਹੁਤ ਕੁਛ ਹੁੰਦਾ ਹੈ।
ਹਾਂਜੀ ਹਾਂਜੀ ਹਾਂਜੀ।
ਜਦ ਰੈਸਟੋਰੈਂਟ ਚ ਪਤਾ ਨਹੀਂ ਕਿਦਾ ਅਦਰ ਰਹਿਣ ਕਿਹਨੇ ਕਿੰਨੇ ਗੰਦੇ ਗੰਦੇ ਹੱਥ ਲਾਏ ਹੁੰਦੇ ਨੇ ਉਹਨਾਂ ਨੇ ਕਿਵੇਂ ਬਣਾਇਆ ਹੁੰਦਾ, ਸਿਰਫ਼ ਵੱਖਰੇ ਚਾਰਜੀ ਬਨਦੇ ਨੇ ਓਨਾਂ ਨਾਲ, ਜੀ ਐਸ ਟੀ ਵਗੈਰਾ ਸਬ ਲੱਗਦੈ।
ਓਤਾ ਵੈਜੀਟੇਬਲ ਵੀ ਕਿੰਨੇ-ਕਿੰਨੇ ਦਿਨਾਂ ਪਰਾਨੀ ਯੂਜ਼ ਕਰਦੇ ਨੇ ਓ।
ਹਾਂਜੀ। ਦੇਖ ਨਾ ਮੈਂ
ਉਹਦੇ ਕਿੰਨੀ ਕਿੰਨੀ ਪੁਰਾਣੀਆਂ ਵੈਜੀਟੇਬਲ ਯੂਜ਼
ਹਾਂਜੀ ਜੇ ਆਪਾਂ ਘਾਰ ਬਨਾਂਨੇ ਆਂ, ਤਾਂ ਸਾਨੂੰ ਅਪਨੇ ਆਪਣੇ ਵਾਸੇ ਵੀ ਚਾਈਦੇ ਹੁੰਦੇ ਨੇ ਮਿਕਸੀ ਵਗੈਰਾ ਜੋ ਵੀ ਹੋਂਦਾ ਨਾ।
ਹਾਂਜੀ ਹਾਂਜੀ
ਤੇ ਸਾਨੂੰ ਓ ਰੈਸਪੀ ਵੀ ਆਪਾਂ ਓਨਲਾਈਨ ਪਤਾ ਕਾਰ ਸਕਨੇ ਆ, ਹਾਂ ਓਈ-ਓਈ ਦੇ ਦਿੰਦੇ ਨੇ ਸਾਨੂੰ। ਹਾਂਜੀ।
ਹਾਂਜੀ।
ਤੇ ਬੋਤ ਤਰੀਕਾ ਹੁੰਦੈ, ਸਾਡਾ ਵੇਟ ਲੋਸ ਵੀ ਕਿਸੇ ਤਰੀਕੇ ਨਾਲ ਤੇ।
ਹਾਂਜੀ-ਹਾਂਜੀ।
ਅਤੇ ਬਹੁਤ ਸਾਰੀ ਕਮ ਦੇ ਐਕਸਪਲੇਨੇਸ਼ਨ ਮਿਲ ਜਾਂਦੀ ਕਿੱਦਾਂ। ਅਤੇ ਹੋਮਮੇਡ ਫੂਡ ਉਹ 'ਚ ਤੁਹਾਨੂੰ ਪਤਾ ਕਿੰਨਾ ਕੁ ਰੇਟ ਕਿੱਥੇ ਪਿਆ ਹੈ੍ਹ ਵਾ। ਕਿਵੇਂ-ਕਿਵੇਂ ਖਾਣਾ ਆਪਾਂ, ਕਿਵੇਂ ਸਰਵ ਕਰਨਾ ਕਿਸੇ ਨੂੰ। ਮਤਲਬ ਕਰ ਲਵਾਂਗੇ। ਉਹ ਮਤਲਬ ਕਿ ਹਾਇਰ ਮਤਲਬ ਸਾਨੂੰ ਜ਼ਿਆਦਾਤਰ ਦੇਗਾ ਵਿਟਾਮਿਨ ਦੇਗਾ ਮਿਨਰਲ ਦੇਗਾ, ਫਾਈਬਰ ਦੇਗਾ। ਐਂਟੀਆਕਸੀਡੈਂਟ ਦੇਗਾ, ਲੋ ਰੀਨ ਓ ਸਾਡੇ ਅਨੈਰਜੀ ਫੈਟ ਸਾਨੂੰ ਘੱਟ ਦੇਗਾ।
ਹਾਂਜੀ-ਹਾਂਜੀ।
ਸਾਡੇ ਸ, ਸ ਸਪੋਟ ਕਰੇਗਾ ਓਵਰ ਔਲ ਹੈਲਥ ਨੂੰ, ਸਾਡੇ ਜ ਕਰੋਨਿਕ ਡਿਸੀਜ਼ ਨੂੰ ਓ ਅ ਘਾੱਟ ਰਿਸਕ ਹੋਏਗਾ, ਸਾਨੂੰ ਐਨਰਜੀ ਪ੍ਰੋਵਾਈਡ ਕਰੇਗਾ ਸਸਟੇਨ ਐਨਰਜੀ। ਜੰਕ ਫੂਡ ਦਾ ਵੀ ਤੁਹਾਨੂੰ ਪਤਾ ਹੀ ਫਿਰ ਮਤਲਬ ਸਭ ਕੁਛ ਲੋਹ ਕਰ ਦਿੰਦਾ ਸਾਡਾ ਹਾਂਜੀ ਫੈਟ ਹੀ ਬਹੁਤ ਹੁੰਦਾ ੳਦੇ ਚ ਖਾਲਿਆ ਖ ਹਾਂਜੀ
ਕਈ ਬੱਚੇ ਤਾਂ ਰੋਜ਼ ਹੀ ਖਾਂਦੇ ਨੇ।
ਹਾਂਜੀ-ਹਾਂਜੀ। ਹਾਂਜੀ ਚਲੋ ਵੀਰੇ ਠੀਕ ਹੈ ਫਿਰ
ਇਹ ਨਾ ਮੇਰੀ ਮਾਸੀ ਦਾ ਮੁੰਡਾ ਹੈਗਾ ਉਹ ਰੋਜ਼ ਖਾਂਦਾ ਰਹਿੰਦਾ ਹੈ ਉਹਨੂੰ ਮਨਾ ਕਰਦਾ ਵਾ ਹਾਂਜੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਠੀਕ